ਆ ਹੋ ਹੈਲੋ ਹੈਲੋ
ਹੈਲੋ।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
ਤੁਸੀਂ ਕਿਵੇਂ ਹੋ ਜੀ।
ਵਧੀਆ ਠੀਕ ਠਾਕ ਹੈ ਜੀ।
ਅੱਛਾ ਜੀ। ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਕਿਵੇਂ ਨੇ ਜੀ।
ਵਧੀਆ ਠੀਕ ਠਾਕ ਜੀ।
ਅੱਛਾ ਜੀ ਚਲੋ ਵਧੀਆ ਗੱਲ ਜੀ। ਹੋਰ ਤੁਸੀਂ ਕੀ ਕਰ ਰਹੇ ਸੀਗੇ ਹੁਣ ਜੀ।
ਕੁਛ ਨੀ ਜੀ ਬਸ ਘਰ ਦੇ ਕੰਮ ਧੰਦੇ।
ਅੱਛਾ ਜੀ ਚੱਲੋ ਵਧੀਆ ਹੈਗਾ। ਹੋਰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਬਾਕੀ ਕੀ ਕਰ ਰਹੇ ਨੇ ਜੀ?
ਇੱਕ ਖੇਤ ਐ‌ ਹੀ।
ਅੱਛਾ ਜੀ।
ਬੇਟਾ ਪੜ੍ਹਦਾ ਹੈ ਨਹੀਂ।
ਅੱਛਾ ਜੀ ਕਿਹੜੀ ਕਲਾਸ ਦੇ ਵਿੱਚ ਪੜ੍ਹਦਾ ਐ ਜੀ?
ਉਹ ਦਸਵੀਂ ਚ ਨੇ।
ਅੱਛਾ ਜੀ ਚਲੋ ਵਧੀਆ ਗੱਲ ਹੈਗੀ। ਕਿਤੇੇ ਤੁਹਾਡੇ ਪਿੰਡ ਦੇ ਵਿੱਚ ਹੀ ਪੜ੍ਹਦਾ ਜਾਂ ਕੀਤੇ ਹੋਰ ਪੜ੍ਹਦਾ ਐ ਜੀ?
ਬਾਰ ਪੜ੍ਹਦਾ ਈ।
ਅੱਛਾ ਜੀ ਚੱਲੋ ਵਧੀਆ ਗੱਲ ਈ। ਹੋਰ ਤੁਹਾਡੇ ਮੰਮੀ ਕੀ ਕਰਦੇ ਨੇ ਗੇੇ ਜੀ?
ਬਸ ਘੱਰਦੇ ਕੰਮ ਕਰਦੇ ਆ ਜੀ।
ਅੱਛਾ ਜੀ ਅੱਛਾ। ਚੱਲੋ ਵਧੀਆ ਗੱਲ ਏ ਜੀ ਤੁਸੀਂ ਸਾਰੇ ਕੰਮ ਕਰ ਲਏ ਜੀ?
ਹਾਂਜੀ।
ਅੱਛਾ ਜੀ ਤੁਸੀਂ ਤਾਂ ਸਵੇਰੇ ਬਹੁਤ ਜਲਦੀ ਉੱਠਦੇ ਹੋਣੇ ਜੀ।
ਹਾਂਜੀ।
ਕਿੰਨੇ ਵਜੇ ਉੱਠ ਜਾਂਣੇ ਓ ਜੀ ਤੁਸੀਂ?
ਚਾਰ ਵਜੇ।
ਅੱਛਾ ਜੀ। ਫਿਰ ਘੱਰ ਦਾ ਸਾਰਾ ਕੰਮ ਤੁਸੀਂ ਹੀ ਕਰਦੇ ਓ ਜੀ।
ਹਾਂਜੀ।
ਅੱਛਾ ਜੀ ਚਲੋ ਵਧੀਆ ਜੀ। ਫੇਰ ਤੁਹਾਡੇ ਪਤੀ ਖੇਤੀ ਕਰਦੇ ਨੇ ਜੀ।
ਖੇਤੀ ਕਰਦੇ ਨੇ ਜੀ।
ਅੱਛਾ ਜੀ, ਅੱਛਾ ਫੇਰ ਤੁਸੀਂ ਇਹਨੇ ਪੌਧ ਬੀਜ ਦਿੱਤੀ।
ਹਾਂਜੀ ਬੀਜ ਜੀ।
ਚੱਲੋ ਵਧੀਆ ਜੀ। ਵੱਡੀ-ਵੱਡੀ ਹੋ ਰਹੀ ਹੈ ਚਾਹ ਛੋਟੀ ਹੀ ਹੈ ਜੀ।
ਬਸ ਲਾਣ ਵਾਲੀ ਹੈ ਜੀ ਦੋ ਤਾਂ ਚਾਰ ਦਿਨਾਂ ਚ।
ਅੱਛਾ ਜੀ ਅੱਛਾ। ਚੱਲੋ ਵਧੀਆ ਗੱਲ ਹੈ ਜੀ। ਤੁਸੀਂ ਜਲਦੀ ਲਾ ਲਓਨੇ ਜੀਰੀ ਕੇ ਲੇਟ ਲਉਂਨੇ ਔ ਜੀ।
ਬਸ ਵਿਚਾਲੇ ਜੇ ਲਾ ਲਨੀ ਜੀ ਨਾ ਜਲਦੀ ਨਾ ਲੇਟ।
ਅੱਛਾ ਜੀ। ਚਲੋ ਵਧੀਆ ਗੱਲ ਹੈ ਈ। ਤੁਹਾਡੇ ਖੇਤ ਦੇ ਵਿੱਚ ਮੋਟਰ ਲੱਗੀ ਹੋਈ ਹੋਣੀ ਜੀ।
ਹਾਂਜੀ।
ਅੱਛਾ ਜੀ ਪਾਣੀ ਵਧੀਆ ਦਿੰਦੀ ਹੈਗੀ ਜੀ।
ਹਾਂ ਪਾਣੀ ਵਧੀਆ ਦਿੰਦੀ ਹੈਗੀ।
ਅੱਛਾ ਜੀ। ਤੇ ਤੁਸੀਂ ਵੀ ਖੇਤ ਜਾਂਦੇ ਹੁੰਣੇ ਹੋਗੇ।
ਹਾਂਜੀ ਮੈਂ ਵੀ ਵੱਗ ਜਾਂਦੀ ਹਾਂ ਜੀ।
ਅੱਛਾ ਜੀ ਤੁਸੀਂ ਫਿਰ ਉੱਥੇ ਕੋਈ ਕੰਮ ਕਰਾਉਣੇ ਹੋ ਖੇਤ ਵਿੱਚ ਜਾ ਕੇ। ਜਾਂ ਵੈਸੇ ਹੀ ਜਾ ਆਉਣੇ ਹੋਉਗੇ।
ਨਾ ਕੰਮ ਕਰਾਉਣੇ ਆਂ ਜੀ।
ਅੱਛਾ ਜੀ- ਅੱਛਾ ਕੀ-ਕੀ ਕੰਮ ਕਰਵਾ ਦਿੰਦੇ ਓ ਤੁਸੀਂ ਖੇਤ ਦੇ ਵਿੱਚ ਜੀ।
ਖੇਤ ਦੇ ਵਿੱਚ ਕੱਖ-ਕੁੱਖ ਕਢਵਾ ਲੇਣੇ ਜੀਰੀ ਚੋਂ ਸਬਜ਼ੀ ਲਾਈ ਹੋਈ ਹੈ ਆਪਣੀ ਜੀ।
ਅੱਛਾ ਜੀ।
ਸਬਜ਼ੀ ਸੁਬਜੀ ਤੋੜਲ ਨਹੀ।
ਅੱਛਾ, ਤੁਸੀਂ ਆਪ ਲੈ ਕੇ ਆਉਂਦੇ ਹੋ ਸਬਜ਼ੀ ਜੀ।
ਹਾਂਜੀ ਆਪੇ ਲਾਉਨੇ।
ਅੱਛਾ ਜੀ। ਚਲੋ ਵਧੀਆ ਗੱਲ ਹੈ ਫੇਰ ਤਾਂ ਹੀ। ਤੁਹਾਡੇ ਘਰ ਦੀ ਸਬਜ਼ੀ ਹੋ ਜਾਂਦੀ ਹੈ ਸਾਰੀ।
ਹਾਂਜੀ।
ਫੇਰ ਤੁਸੀਂ ਮੁੱਲ ਤਾਂ ਨਹੀਂ ਖਰੀਦਦੇ ਹੈਗੇ ਸਬਜ਼ੀ।
ਨਾ ਮੁੰਡਲਲੀ ਲੈਂਦੇਹੀ ਅਸੀ, ਅਸੀਂ ਤਾਂ ਘਰਦੀ ਸਿਆਲ ਚ ਵੀ ਘਰਦੀ। ਗਰਮੀ ਆਈ ਵੀ ਘਰਦੀ।
ਅੱਛਾ ਜੀ, ਬਹੁਤ ਵਧੀਆ ਜੀ। ਥੇ ਫੇਰ ਤੁਸੀਂ ਤਾਂ ਬਹੁਤ ਮਿਹਨਤ ਕਰਦੇ ਹੋਓਗੇਂ।
ਹਾਂਜੀ।
ਚਲੋ ਵਧੀਆ ਹੈਗਾ ਜੀ ਇਹ ਤਾਂ। ਫੇਰ ਤੁਸੀਂ ਸਬਜ਼ੀ ਵੇਚ ਵੀ ਦਿੰਦੇ ਹੋਣਗੇ ਜੀ।
ਹਾਂ, ਵਾਧੂ ਹੁੰਦੀ ਵੇਚ ਦਿੰਦੇ ਜੀ।
ਅੱਛਾ, ਅੱਛਾ ਜੀ। ਕਾਫ਼ੀ ਥਾਂ ਦੇ ਵਿੱਚ ਲਾਉਂਣੇ ਹੋਂਗੇ ਤੁਸੀਂ ਸਬਜ਼ੀ।
ਹਾਂ ਹੈਗਾ ਪਿੱਕਾ ਸਾਰਾ ਹੀ।
ਅੱਛਾ ਜੀ, ਅੱਛਾ। ਫਿਰ ਉਹ ਤੇ ਕੋਈ ਰੇ ਸਪਰੇ ਵੀ ਕਰਦੇਓ ਕੇ ਬਿਨਾ ਰੇ ਸਪਰੇ ਤੋਂ ਹੀ ਤੁਸੀਂ ਸਬਜ਼ੀ ਉਗਾਉਣੇ ਹੋਉਂਗੇ।
ਬਣਾ ਰਹੇ ਸਪਰੇ ਤੋਂ ਹੀ।
ਇਹ ਸਾਰਿਆਂ ਨਾਲੋਂ ਵਧੀਆ ਜੀ ਕਿਉਂਕਿ ਬਾਜ਼ਾਰ ਦੇ ਵਿੱਚ ਤਾਂ ਜਿਹੜੀਆਂ ਵੀ ਸਬਜ਼ੀਆਂ ਮਿਲਦੀਆਂ ਨੇ
ਅ ਹਾਏ।
ਕਿਉਂਕਿ ਅੱਜ-ਕੱਲ੍ਹ ਤਾਂ ਜੀ ਟੀਕੇ ਵੀ ਲਾਉਂਦੇ ਨੇਗੇ ਵੀ ਸਬਜ਼ੀ ਜਲਦੀ ਬਣ ਜੇ।
ਨਾਈ ਕਈ ਦਿਨਾਂ ਚ ਬਣਦਾ ਇੱਕ ਕੱਦੂ।
ਹਾਂਜੀ ਹਾਂ ਆਪਣੇ ਘਰੇ ਤਾਂ ਐਵੇਂ ਹੀ ਬਣਦਾ ਹੈ ਗ ਏ।
ਹਾਂ।
ਨਾਲੇ ਘਰ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦ ਹੁੰਦੀ ਹੈਗੀ।
ਹਾਂ।
ਤੇ ਤੁਸੀਂ ਫੇਰ ਕੱਦੂ ਤੋਰੀਆਂ ਤਾਂ ਰੋਜ਼ ਵਾਂਗੂ ਹੀ ਬਣਾਉਂਦੇ ਹੋਣੇ ਜਾਂ ਕਾਫੀ ਦਿਨਾਂ ਬਾਅਦ ਬਣਾਉਂਦੇ ਹੋ ਜੀ?
ਰੋਜ਼ ਹੀ ਬਣਾਉਣਾ ਜੀ ਕੱਦੂ, ਤੋਰੀਆਂ ਦਾ ਅਸੀਂ।
ਅੱਛਾ ਜੀ।
ਹਾਂਜੀ।
ਫਿਰ ਤਾਂ ਤੁਹਾਡੇ ਬਹੁਤ ਜ਼ਿਆਦਾ ਲੱਗ ਜਾਂਦੀਆਂ ਨੇ ਇਹਗੀਆਂ।
ਹਾਂ।
ਚਲੋ ਵਧੀਆ ਫੇਰ ਤਾਂ।
ਹਾਂ।
ਫੇਰ ਥੋੜੇ ਆਂਢੀ, ਗੁਆਂਢੀ ਨੇ ਜਿਹੜੇ ਉਹ ਵੀ ਤੁਹਾਡੇ ਤੋਂ ਸਬਜ਼ੀ ਲੈ ਜਾਂਦੇ ਨੇ?
ਹਾਂ, ਲੈ ਜਾਂਦੇ ਨੇ ਜੀ।
ਅੱਛਾ ਜੀ, ਅੱਛਾ। ਫੇਰ ਤੁਸੀਂ ਹਰੀਆਂ ਮਿਰਚਾਂ ਵੀ ਲਾਉਣੇ ਹੋਂਗੇ ਆਪਣੇ ਖੇਤ ਦੇ ਵਿੱਚ ਹੀ।
ਹਾਂਜੀ, ਹਰੀਆਂ ਵੀ ਨਹੀਂ।
ਅੱਛਾ ਜੀ, ਫਿਰ ਤੁਸੀਂ ਸਬਜ਼ੀ ਦੇ ਵਿੱਚ ਹਰੀ ਮਿਰਚ ਪਾਉਂਦੇ ਹੋ ਜਾਂ ਲਾਲ ਮਿਰਚ ਪਾਉਂਦੇ ਹੋ ਜੀ?
ਅਸੀਂ ਕਦੇ ਹਰੀ ਪਾ ਲੈਦੇ ਕਦੇ ਲਾਲ।
ਅੱਛਾ ਜੀ, ਤੁਹਾਨੂੰ ਹਰੀ ਮਿਰਚ ਵਾਲੀ ਸਬਜ਼ੀ ਵਧੀਆ ਲੱਗਦੀ ਹੈ ਜੀ?
ਵਧੀਆ ਹੁੰਦੀ ਆ ਜੀ ਲਾਲ ਨਾਲੋਂ
ਅੱਛਾ ਜੀ, ਤੁਹਾਨੂੰ ਐਵੇ ਨੀ ਲੱਗਦਾ ਵੀ ਉਹਦੇ ਸਵਾਦ ਦੇ ਵਿੱਚ ਫ਼ਰਕ ਹੈਗਾ?
ਹੈਗਾ ਏ।
ਹਾਂਜੀ, ਅੱਛਾ ਜੀ, ਵੀ ਕਿਹੜੀ ਜਿਆਦਾ- ਸਵਾਦ ਬਣਦੀ ਹੈਗੀ ਹਰੀ ਸਬਜ਼ੀ ਅੱਛਾ ਜੀ। ਚਲੋ ਵਧੀਆ ਗੱਲ ਹੈਗੀ। ਫੇਰ ਤੁਸੀਂ ਮਿਰਚਾਂ ਤੇ ਸਬਜ਼ੀਆਂ ਆਪ ਵੀ ਤੋੜਨ ਚੱਲ ਜਾਂਦੇ ਹੋ ਖੇਤ ਦੇ ਵਿੱਚ ਹੀ?
ਆਪ ਹੀ ਤੋੜਦੇ ਜੀ ਸਬਜ਼ੀ ਕੱਦੂ, ਤੋਰੀਆਂ।
ਅੱਛਾ ਜੀ ਅੱਛਾ।
ਹਾਂ ਮਿਰਚਾਂ
ਹਾਂਜੀ।
ਚੌਲ, ਗਮਾਰਾ, ਭਿੰਡੀ
ਫੇਰ ਤਾਂ ਤੁਸੀਂ ਬਹੁਤ ਜ਼ਿਆਦਾ ਸਬਜ਼ੀਆਂ ਲਾਈਆਂ ਹੋਈਆਂ ਨੇ ਜੀ।
ਹਾਂਜੀ।
ਚਲੋ ਵਧੀਆ ਗੱਲ ਹੈਗੀ, ਕਿਉਂਕਿ ਘਰ ਦੀ ਸਬਜ਼ੀ ਤਾਂ ਆਪਣੇ ਲਈ ਬਹੁਤ ਵਧੀਆ ਹੁੰਦੀ ਹੈਗੀ।
ਹਾਂਜੀ।
ਤੇ ਹੋਰ ਤੁਸੀਂ ਕੀ ਕਰਦੇ ਹੁੰਣੇ ਹੋ ਵੀ ਖੇਤੀ ਦੇ ਨਾਲ-ਨਾਲ ਹੀ?
ਆਪਾਂ ਘਰ ਦਾ ਕੰਮ ਕਰਦੇ ਜੀ ਮੱਝਾਂ-ਮੁੱਝਾਂ ਵੀ ਸਾਂਭਦੇ ਹਾਂ ਜੀ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਹੈਗਾ ਬਹੁਤ ਜੀ। ਫੇਰ ਤੁਹਾਡੇ ਖੇਤ ਦੇ ਵਿੱਚ ਹੋਰ ਲੋਕ ਤਾਂ ਨਹੀਂ ਸਬਜ਼ੀ ਚੋਰੀ ਕਰਕੇ ਲੈ ਕੇ ਜਾਂਦੇ ਹੈਗੇ ਜੀ?
ਨਾਜੀ ਹੋਰ ਤਾਂ ਕੋਈ ਨੀ ਲੈ ਕੇ ਜਾਂਦਾ ਸੀ।
ਅੱਛਾ ਜੀ,
ਹਾਂ ਜੀ।
ਸਾਡੇ ਤਾਂ ਇੱਥੇ ਲੈ ਜਾਂਦੇ ਨੇਗੇ, ਦੁਪਹਿਰ ਵੇਲੇ ਜਾਂ ਸ਼ਾਮ ਨੂੰ ਲੋਕ, ਜਦੋਂ ਕੋਈ ਕੋਲ ਨਹੀਂ ਹੁੰਦਾ,
ਸਾਡੇ ਉੱਥੇ ਮੇਰੇ ਤਾਏ ਕੇ ਕੈਮਰਾ ਲੱਗਿਆ ਹੋਇਆ ਐ।
ਅੱਛਾ ਜੀ ਅੱਛਾ ਫੇਰ ਏ ਤਾਂ ਸਾਰਿਆਂ ਨਾਲੋਂ ਵਧੀਆ ਐ ਜੀ।
ਹਾਂਜੀ।
ਅੱਛਾ ਜੀ, ਚਲੋ ਠੀਕ ਹੈ ਇਹ ਵੀ। ਸਾਡੇ ਤਾਂ ਦੁਪਹਿਰ ਦੇ ਟਾਈਮ ਜਦੋਂ ਅੰਦਰ ਸੌਣ ਜਾਨੇ ਐਂਗੇ, ਲੋਕ ਤੋੜ ਕੇ ਲੈ ਜਾਂਦੇ ਨੇਗੇ।
ਨਾ ਉੱਥੇ ਮੇਰੇ ਤਾਏ ਕੇ ਕੈਮਰਾ ਲੱਗਿਆ ਹੋਇਆ, ਚੌਵੀ ਘੰਟੇ ਚੱਲਦਾ ਉਹ ਦਿਨੇ ਵੀ ਰਾਤ ਨੂੰ ਵੀ।
ਅੱਛਾ ਜੀ ਅੱਛਾ।
ਚਲੋ ਵਧੀਆ ਗੱਲ ਹੈ, ਫੇਰ ਤਾਂ ਨਿਗਰਾਨੀ ਰਹਿੰਦੀ ਹੈ, ਇੱਕ ਤਰ੍ਹਾਂ ਦੀ ਤੁਹਾਡੇ ਖੇਤ ਦੇ ਵਿੱਚ।
ਹਾਂਜੀ।
ਤੇ ਤੁਸੀਂ ਫੇਰ ਸਬਜ਼ੀ ਬਜ਼ਾਰ ਦੇ ਵਿੱਚ ਨਹੀਂ ਵੇਚ ਕੇ ਆਉਂਦੇ ਹੈਗੇ ਜੀ।
ਵੇਚ ਕੇ ਆਉਨੇ ਆਂ ਜੀ।
ਅੱਛਾ ਜੀ, ਸਵੇਰੇ ਮੰਡੀ ਤੇ
ਨਾ ਜੀ ਨਾ ਜੀ, ਆਪ ਆਪੇ ਵੇਚ ਕੇ ਆਉਣੇ ਆਂ ਜੀ।
ਅੱਛਾ ਜੀ ਅੱਛਾ।
ਹਾਂ।
ਫੇਰ ਵਧੀਆ ਲੋਕ ਖ਼ਰੀਦ ਲੈਂਦੇ ਨੇ ਜੀ?
ਹਾਂਜੀ ਘੰਟੇ ਚ ਵਿਕ ਜਾਂਦੀ ਹੈ ਜੀ ਇੱਕ।
ਫੇਰ ਤਾਂ ਬਹੁਤ ਵਧੀਆ ਹੈ ਜੀ।
ਹਾਂਜੀ
ਥੋਡੇ ਆਪਣੇ ਪਿੰਡ ਦੇ ਵਿੱਚ ਹੀ ਵੇਚਦੇ ਹੋ, ਜਾਂ ਕਿਤੇ ਹੋਰ ਵੇਚ ਕੇ ਆਉਨੇ ਓ ਜੀ।
ਅਸੀਂ ਲੌਂਗੋ ਵਾਲ 'ਚ ਵੇਚ ਕੇ ਆਉਨੇ ਆਂ ਜੀ।
ਅੱਛਾ ਅੱਛਾ, ਉਹ ਇੱਕ ਸ਼ਹਿਰ ਦੀ ਤਰ੍ਹਾਂ ਐਗਾ।
ਹਾਂਜੀ।
ਹਾਂਜੀ ਹਾਂ, ਉੱਥੇ ਫੇਰ ਲੋਕ ਬਹੁਤ ਜਲਦੀ ਖ਼ਰੀਦ ਲੈਂਦੇ ਨੇ, ਕਿਉਂਕਿ ਤਾਜ਼ੀ ਸਬਜ਼ੀ ਹੁੰਦੀ ਹੈਂਗੀ
ਹਾਂਜੀ।
ਚਲੋ ਵਧੀਆ ਗੱਲ ਏ ਐ।
ਹਨ
ਕਿਉਂਕਿ ਮੇਹਨਤ ਕਰਨ ਦਾ ਬੌਹਤ ਫਾਇਦਾ ਹੁੰਦਾ ਹੈਗਾ।
ਹਾਂਜੀ-ਹਾਂਜੀ।
ਫੇਰ ਤਾਂ ਤੁਸੀਂ ਭਾਵੇਂ ਵੱਧ ਵੀ ਸਬਜ਼ੀ ਲਗਾ ਸਕਦੇ ਹੋਂਗੇ, ਜੇ ਸਬਜ਼ੀ ਐਵੇਂ ਬਿਕ ਜਾਂਦੀ ਹੈ ਥੋਡੀ?
ਹਾਂਜੀ, ਬਸ ਐਂ ਹੋ ਜਾਂਦਾ ਜੀ, ਫੇਰ ਨਾਲ ਡੰਗਰ ਪਸੂ ਦਾ ਵੀ ਹੋ ਜਾਂਦਾ ਸੀ ਸਾਂਭਣਾ।
ਹਾਂਜੀ ਹਾਂ।
ਹੂੰ।
ਕਿਉਂਕਿ ਇਕੱਲੇ ਜਾਣੇ ਨੂੰ ਕਰਨਾ, ਇਹ ਸਾਰਾ ਔਖਾ ਹੋ ਜਾਂਦਾ ਹੈਗਾ।
ਹਾਂਜੀ।
ਥੋਡਾ ਬੇਟਾ ਨੀ ਕਰਵਾਉਂਦਾ ਹੈਗਾ, ਕੰਮ ਥੋਡੇ ਨਾਲ ਜੀ?
ਕਰਵਾ ਦਿੰਦਾ ਜੀ।
ਅੱਛਾ ਜੀ ਅੱਛਾ। ਚਲੋ ਵਧੀਆ ਹੈਗਾ, ਫੇਰ ਪਰ ਇਹ ਪਹਿਲਾਂ ਈ ਸਕੂਲ ਜਾਂਦਾ ਹੋਣਾ, ਫੇਰ ਵਿਚਾਰਾ ਆ ਕੇ ਕੰਮ ਕਰਵਾਉਂਦਾ ਹੈਗਾ ਥੋਡੇ ਨਾਲ ਹੀ?
ਹਾਂਜੀ।
ਚਲੋ ਵਧੀਆ ਗੱਲ ਹੈ ਫਿਰ ਤਾਂ ਏਹ। ਹੋਰ ਦੱਸੋ ਤੁਸੀਂ? ਸਾਰੇ ਠੀਕ ਠਾਕ ਜੀ, ਵਧੀਆ?
ਹਾਂਜੀ-ਹਾਂਜੀ ਵਧੀਆ।
ਜੇਹੜੇ ਥੋਡੇ ਸੋਅਰਾ ਸਾਬ ਨੇਗੇੇ, ਉਹ ਨੀ ਖੇਤੀ ਕਰਦੇ ਹੈਗੇ ਜੀ?
ਨਾ ਜੀ, ਉਹ ਨਈ ਖੇਤੀ ਕਰਦੇ ਜੀ।
ਉਹ ਕੀ ਕਰਦੇ ਨੇ ਫਿਰ ਈ ਸਾਰਾ ਦਿਨ?
ਉਹ ਤਾਂ ਬਸ ਐਵੇਂ ਨੇ ਜੀ।
ਅੱਛਾ ਜੀ, ਖੇਤ ਦੇ ਵਿੱਚੋਂ ਜਮਾ ਵੀ ਨਹੀਂ ਜਾਂਦੇ ਹੈਗੇ?
ਨਾ ਏਹ ਤਾਂ ਚਲੇ ਜਾਂਦੇ ਐ ਜੀ।
ਅੱਛਾ, ਅੱਛਾ ਜੀ ਅੱਛਾ, ਜ਼ਿਆਦਾ ਬੁੜੇ ਬੁਰੇ ਨੇ? ਵੀ ਉਹਨਾਂ ਤੋਂ ਕੰਮ ਨਈ ਬਣਦਾ ਜੀ।
ਨਈ-ਨਈ ਜੀ, ਉਹ ਦੇ ਬਸ ਦਿਮਾਗੀ ਤੌਰ ਤੇ ਐ ਜੀ।
ਅੱਛਾ ਜੀ ਅੱਛਾ।
ਹਾਂਜੀ।
ਚਲੋ, ਫੇਰ ਤਾਂ ਉਹ ਬਸ ਬੇਲੇ ਹੀ ਨੇ ਗਈ।
ਹਾਨ।
ਚਲੋ ਵਧੀਆ ਗੱਲ ਏ, ਚਲੋ ਵਧੀਆ ਏ ਪਰਿਵਾਰ ਆਪੇ ਈ ਚੱਲੀ ਜਾਂਦਾ ਹੈਗਾ।
ਹਾਂਜੀ-ਹਾਂਜੀ।
ਬਾਕੀ ਤੁਸੀਂ ਸਾਰੇ ਪਰਿਵਾਰ ਦੇ ਮੈਂਬਰ ਕੰਮ ਕਰਨ ਆਲੇ ਹੋਗੇ?
ਹਾਂਜੀ।
ਹਾਂ ਚਲੋ ਵਧੀਆ ਗੱਲ ਹੈਗੀ, ਤੇ ਹੁਣ ਫੇਰ ਤੁਸ ਸੀ, ਜੀਰੀ ਦਾ ਸੀਜ਼ਨ ਵੀ ਸਟਾਰਟ ਕਰਦੇ ਹੋਣੇ ਜੀ?
ਹਾਂਜੀ।
ਅੱਛਾ ਜੀ।
ਬਸ ਦੋ ਦਿਨਾਂ ਚ ਕਰਦਾਂਗੇ ਜੀ ਸਟਾਰਟ।
ਹਾਂਜੀ ਹਾਂ, ਤੁਸੀਂ ਕੀ ਤੋਂ ਲਵਾਣੇ ਔ? ਬਈਆਂ ਤੋਂ ਲਵੋਨੇ ਔ ਜਾਂ ਪਿੰਡ ਵਾਲਿਆਂ ਤੋਂ ਲਵੋਨੇ ਹੋ ਜੀ?
ਅਸੀਂ ਬਈਆਂ ਤੋਂ ਲਵੋਣੇ।
ਅੱਛਾ ਜੀ ਅੱਛਾ, ਚਲੋ ਵਧੀਆ ਗੱਲ ਹੈਗੀ। ਥੋਡੇ ਆ ਜਾਂਦੇ ਨੇ ਬਈਏ ਇੱਥੇ ਈ?
ਹਾਂਜੀ, ਕਾਫੀ ਆ ਰਹੇ ਨੇ।
ਅੱਛਾ ਜੀ ਅੱਛਾ, ਕਿਸੇ-ਕਿਸੇ ਪਿੰਡ ਦੇ ਵਿੱਚ ਤਾਂ ਬਹੁਤ ਘੱਟ ਆਉਂਦੇ ਨੇ ਹੈਗੇ।
ਨਾ, ਕਾਫੀ ਆ ਰਹੇ ਨੇ ਜੀ।
ਅੱਛਾ ਜੀ, ਫਿਰ ਤਾਂ ਤੁਸੀਂ ਜਲਦੀ ਹੀ ਲਾ ਦੋਗੇ।
ਹਾਂਜੀ।
ਠੀਕ ਹੈ ਜੀ, ਚਲੋ ਵਧੀਆ ਗੱਲ ਹੈਗੀ। ਠੀਕ ਹੈ ਮੈਮ। ਚਲੋ, ਆਪਾਂ ਅਗਲੀ ਕੋਾਲ 'ਤੇ ਮਿਲਾਂਗੇ ਜੀ।
ਠੀਕ ਆ ਜੀ।
ਧੰਨਵਾਦ ਜੀ, ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਜੀ।
ਠੀਕ।
ਠੀਕ ਹੈ।